ਹਾਂਜੀ।
ਸਤਿ ਸ਼੍ਰੀ ਅਕਾਲ ਭਾਅ ਜੀ, ਹੋਰ ਠੀਕ ਓ।
ਵਧੀਆ ਜੀ ਦੱਸੋ।
ਬਸ ਜੀ ਵਧੀਆ, ਹੋਰ ਕੀ ਕਰਦੇ ਸੀ?
ਮੈਂ ਯਾਰ ਥੋੜੀ ਬਰਸਾਤ ਵਗੈਰਾ ਆ ਗੀ ਸੀ, ਗੱਡੀ ਗੁੱਡੀ ਸਾਫ਼ ਕਰ ਰਿਹਾ।
ਸਰ ਗੱਡੀ ਸਾਫ਼ ਕਰ ਰਹੇ ਹੋ?
ਹਾਂ, ਹਾਂ-ਹਾਂ ਬੂੰਦਾ ਵਗੈਰਾ ਪੈ ਗਈਆਂ ਸੀ ਪਾਣੀ ਦੀਆਂ। ਮੈਂ ਕਿਹਾ ਚਲੋ ਕੱਪੜਾ ਵਗੈਰਾ ਪਾ ਮਾਰਦਾ।
ਹੂੰ।
ਮੈਂ ਕੱਪੜੇ ਹੀ ਮਾਰ ਰਯਾ ਸੀ ਭਾਜੀ। ਹੋਰ ਦੱਸੋ ਜੀ, ਘਰ ਸਭ ਵਧੀਐ।
ਵਧੀਆ ਜੀ ਵਧੀਆ ਬਾਬੇ ਦੀ ਕਿਰਪਾ ਨਾਲ
ਬਿਲਕੁਲ ਜੀ ਵਧੀਆ ਹੋਰ ਲਾਈਵ ਦੇਖਾਵੇ ਹੋ
ਹਾਂਜੀ
ਘੁੰਮਣ ਘਮਣ ਦਾ ਪਲੈਨ ਨੀ ਬਣ ਰਿਹਾ ਕਿੱਥੇ ਹਾਂਜੀ ਅਜੇ ਇ ਉਹ ਠੀਕ ਨੇ ਤੁਸੀਂ ਦੱਸੋ।
ਵਧੀਆ-ਵਧੀਆ ਸਭ ਠੀਕ ਐ।
ਹੋਰ ਜੀ, ਘਾਰ ਸਭ ਵਧੀਆ।
ਵਧੀਆ-ਵਧੀਆ ਹੋਰ ਕੀ ਕਰਦੇ?
ਬ ਹੁਣ ਮੌਸਮ ਜਾ ਥੋੜਾ ਠੀਕ ਹੋਇਆ ਹੁਨ ਗੁਰਦੁਆਰੇ ਹੋ ਕੇ ਆਵਾਂਗੇ।
ਅੱਛਾ। ਅੱਛਾ, ਫਿਰ ਕਿੰਨੇ ਕੁ ਵਜੇ ਆਓਗੇ ਗੁਰਦੁਆਰੇ ਤੋਂ?
ਮੈਂ ਕੋਲ ਹੀ ਐ ਗੁਰਦੁਆਰਾ ਤੇ ਹੋ ਕੇ ਆਣਾ ਐ ਅੱਧੇ ਘੰਟੇ ਤਕ ਆ ਜਾਣਾ ਐ।
ਅੱਛਾ-ਅੱਛਾ।
ਹਾਂ ਮੱਛਲੀਆਂ ਵਗੈਰਾ ਹੁੰਦੀਆਂ ਨੇ ਐਥੇ ਤੇ ਬਹਿ ਬੋ
ਅੱਛਾ ਜੀ, ਵੱਡਾ, ਵੱਡਾ ਗੁਰਦੁਆਰਾ
ਹਾਂ ਬੋਤ ਵੱਡਾ ਗੁਰਦੁਆਰਾ ਹੈ ਮਤਲਬ ਐਥੇ ਗੁਰੂ ਗੋ ਅਹ ਗੁਰੂ ਗੋਬਿੰਦ ਸਾਹਿਬ ਜੀ ਰੁਕੇ ਹੋਏ ਨੇ ਆ ਕੇ।
ਅੱਛਾ ਜੀ ਗੁਰੂ ਗੋਬਿੰਦ ਸਿੰਘ ਜੀ।
ਹਾਂਜੀ
ਕਿਆ ਬਾਤ ਏ।
ਰੁਕੇ ਵੀ ਹੋਏ ਨੇ ਨਾਲੇ ਉਹ ਕੀ ਕਹਿੰਦੇ ਨੇ ਰਾਤੀ ਨਾ ਜਿਹੜੇ ਆਸ ਪਾਸ ਰਹਿੰਦੇ ਨੇ। ਉਹਨਾਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਉਹ ਗਤਕਾ ਖੇਲਣ ਦੀ ਆਵਾਜ਼ ਵੀ ਆਉਂਦੀ।
ਏਸ਼ ਟਾਈਮ
ਹਾਂ ਤੁਸੀਂ ਸਰਚ ਕਰਨਾ ਮੰਜੀ ਸਾਹਿਬ ਗੁਰਦੁਆਰਾ ਅੰਬਾਲਾ ਸਿਟੀ 'ਚ
ਅਤੇ ਸ਼ਾਮ -ਸ਼ਾਮ ਦੇ ਟਾਈਮ ਵੀ ਆਦੀਆਂ ਵਾਜਾਂ
ਸ਼ਾਮ ਦੇ ਟੈਮ ਵੀ ਆਂ ਰਾ ਰਾਤੀ ਆਉਂਦੀ ਨੇ ਵੈਸੇ ਤੇ ਰਾਤੀ ਜਿਹੜੇ ਭਾਈ ਹੁੰਦੇ ਨਾ ਉੱਥੇ ਕੰਮ ਕੁਮ ਕਰਨ ਵਾਲੇ ਸੇਵਾ ਕਰਨ ਉਹਨਾਂ ਨੂੰ ਇੱਕ ਦੋ ਬਾਰ ਕਿਸੀ ਨੇ ਦੇਖਿਆ। ਰੱਖਣ ਦੀ ਕੋਸ਼ਿਸ਼ ਕੀਤੀ ਇਹ ਪਲਾਟ 'ਚ ਪਰ ਉਹਦੀਆਂ ਅੱਖਾਂ ਚਲਾ ਗ ਚਲੀ ਗਈਆਂ ਸੀ ਫਿਰ
ਅੱਛਾ ਜੀ ਅੱਖਾ ਬੂਤ ਨਾ ਖ਼ਰਾਬ ਹੋ ਗਿਆ।
ਰੋਸ਼ਨੀ ਖ਼ਰਾਬ ਹੋ ਗਈ ਕਿਉਂਕਿ ਜੋ ਵੀ ਹੈ ਨਾ ਰੱਬ ਚਾਹੇ ਰੂਪ ਕੁਛ ਵੀ ਏ।
ਅਸੀਂ ਵੇਖ ਨਹੀਂ ਸੀ ਸਕਦੇ ਨਾ ਉਹ ਚੀਜ਼ ਹੈਗੀ ਪ੍ਰਾਈਵੇਟ ਉਹਨਾਂ ਦੀ ਪਰਸਨਲ 'ਚ ਹੈਗੀ ਜਿਵੇਂ ਸਾਡੀ ਉਹਦੀ ਨਾ ਇਹਦਾ ਜਿਹੜਾ ਵੀ ਜਿਵੇਂ -ਜਿਵੇਂ ਜਿਵੇਂ ਹਿੰਦੂ ਕਹਿੰਦੇ ਨੇ ਨਾ ਉਹ ਵਰਿੰਦਾਵਨ ਹੈਗਾ। ਹ ਚਲੋ ਮੈਂ ਸੁਣਿਆ ਰਾਧਾ ਰਾਣੀ ਕ੍ਰਸ਼ਨ ਭਗਵਾਨ ਨਿਤਿ ਕਰਦੇ ਰਾਤ ਨੂੰ ਆ ਕੇ ਜਿਹੜੀ ਉੱਥੇ ਤੁਲਸੀਆਂ -ਤੁਲਸੀਆਂ ਨਾਲ ਉਹ ਰਾਤ ਨੂੰ ਬਣ ਜਾਂਦੇ ਗੋਪੀਆ
ਹ ਮੈਂ ਦੱਸ ਰਿਹਾ ਵਰਿੰਦਾਵਨ ਦੀ ਗੱਲ ਮੈਂ ਦੱਸ ਰਿਹਾ। ਵ੍ਰਦਾਵਨ ਦੀ ਗੱਲ ਹੈ ਇੱਕ ਵਾਰ ਨਾ ਇੱਕ ਭਗਤ ਨਾਲ ਰੋਣ ਲੱਗਿਆ ਸੀ ਵਰਦਾਵਨ 'ਚ
ਹੂੰ- ਹੂੰ
ਨੂੰ ਦੇਖ ਕੇ
ਤੇ
ਕੀ ਹੋਇਆ ਕਿ ਪੰਜ ਹੱਦ ਤੋਂ ਹੱਦ ਨਾ ਦੋ ਤਿੰਨ ਮਿੰਟ ਬਾਅਦ ਜਦੋਂ ਰੋ- ਰੋ ਕੇ ਗਿਆ ਨਾ ਮੰਦਰੋਂ
ਹੂੰ
ਤੇ ਉਹ ਲਖਿਆ ਮੂਰਤੀ ਹੈ ਨੀ ਕ੍ਰਸ਼ਨ ਜੀ ਦੀ।
ਕਿ ਮਤਲਬ
ਮਤਲਬ ਮੰਦਿਰ 'ਚ ਮੂਰਤੀ ਹੀ ਨੀ ਹੈ ਕ੍ਰਿਸ਼ਨ ਜੀ ਦੀ ਉਹ ਹਾਂ ਨਹੀਂ ਵਰਿੰਦਾਵਨ ਮੱਥਾ ਟੇਕਣ ਗਿਆ ਤੇ ਬੰਦਾ ਬਹੁਤ ਪਰੇਸ਼ਾਨ ਸੀ ਰੋਇਆ ਵਗੈਰਾ ਤੇ ਜਦੋਂ ਮਤਲਬ ਬੰਦਾ ਗਿਆ ਨਾ ਤੇ ਭਗਤਾਂ ਨੇ ਦੇਖਿਆ। ਦੇਖਿਆ ਕਿ ਪੰਜ ਮਿੰਟ ਬਾਅਦ ਕਿ ਮੂਰਤੀ ਹੀ ਨੀ ਹੈ ਕ੍ਰਿਸ਼ਨਾ ਜੀ ਹੈ ਹੀ ਨੀ ਉੱਥੇ।
ਫਿਰ ਉਹ ਕਿੱਥੇ ਗਏ?
ਉਹ ਮੈਂ ਦੱਸਦਾ ਕਿ ਉਹ ਨਾ ਬਾਹਰ ਉਹਦੇ ਨਾਲ ਹੀ ਗਏ ਸੀ। ਕੋਈ ਮੁੰਡਾ ਮੁੰਡਾ ਛੋਟਾ ਜਿਹਾ ਬੱਚਾ ਬਣ ਗਿਆ ਨਾ ਜਿਹੜਾ ਭਗਤ ਪ੍ਰਸ਼ਾਂਤ ਸੀ ਉਹਦੇ ਨਾਲ ਹੀ ਤੁਰ ਗਏ ਸੀ ਨਾਲ
ਹਮ ਹਮ
ਤੇ ਤੇ ਇਹ ਚੀਜ਼ ਪਤਾ ਲੱਗੀ ਬੰਦਿਆਂ ਨੂੰ ਤੇ ਉਹ ਗਏ ਉਹ ਬੱਚੇ ਕੋਲ ਔਰ ਬੱਚਾ ਨਾ ਮਤਲਬ ਕਹਿੰਦਾ ਰਿਹਾ ਉਹਨੂੰ ਜਿਹੜੇ ਪਰੇਸ਼ਾਨ ਸੀ ਨਾ ਭਗਤ ਕਿ ਮੈਂ ਤੁਹਾਡੇ ਨਾਲ ਚੱਲਦਾ ਮੈਂ ਤੁਹਾਡੇ ਨਾਲ ਚੱਲਦਾ ਉਹ ਗਏ ਵੀ ਨੇ ਤੇ ਭਗ਼ਤਾਂ ਨੇ ਉਹਨਾਂ ਨੂੰ ਰੋਕ ਕਿਆ ਬਕਤਾਂ ਨੂੰ ਪਤਾ ਚੱਲਿਆ ਕਿ ਆ ਉਹ ਬੱਚਾ ਹੈ ਤੇ ਉਹਨਾਂ ਨੂੰ, ਹਾਂ ਤੇ ਉਹਨਾਂ ਨੂੰ ਰੋਕਿਆ ਤੇ ਜਿਵੇਂ ਰੋਕਿਆ ਨਾ ਤੇ ਨਾਲੇ ਨਾਲ ਮੂਰਤੀ ਵਾਪਸ ਆ ਗਈ ਬੱਚਾ ਗਾਇਆ ਹਾਂ ਤੇ ਹੁਣ ਪਤਾ ਕੀ ਹੈ ਕ੍ਰਿਸ਼ਨ ਜੀ ਨਾ ਮਤਲਬ ਆਪਣੇ ਭਗਤਾਂ ਨੂੰ ਦੁੱਖ ਚ ਦੇਖ ਨੀ ਸਕਦੇ ਤੇ ਵਰਿੰਦਾਵਨ ਵਿੱਚ ਹੁੰਦਾ ਹਾਂ। ਤੇ ਵਰਿੰਦਾਵਨ ਚ ਨਾ ਹੁਣ ਉਹ ਬਣ ਗਿਆ ਨਿਯਮ ਜਿਹਾ ਬਣ ਗਿਆ ਕਿ ਹਰ ਨਾ ਪੰਜ। ਮਤਲਬ ਜਿਵੇਂ ਅਸੀਂ ਜਾ ਰਹੇ ਹ ਨਾ ਮੱਥਾ ਟੇਕਣ।
ਹਮ ਹਾਂ।
ਤੇ ਅਸੀਂ ਉਹਨਾਂ ਨਾਲ ਅੱਖਾਂ ਚ ਅੱਖਾਂ ਨਹੀਂ ਮਿਲਾ ਸਕਦੇ ਹਾਂ। ਕਿਉਂਕਿ ਹੁਣ ਪਰਦੇ ਲਾ ਚੁੱਕੇ ਨੇ ਹੁਣ
ਹਾਂ ਅੱਖਾਂ ਨ ਅੱਖਾਂ ਨਹੀਂ ਵੇਖਣ ਦਿੰਦੇ ਉਹ ਚਰਨ ਵਿਖਾਉਦੇ ਚਰਨ। ਜਿਹੜਾ ਨਾ।
ਟਾਇਮ ਤੇ ਖਾਂਦੇ ਨੇ। ਪਰਦੇ ਲਾ ਚੁੱਕੇ ਨੇ ਹਾਂ ਪਰਦਾ ਲਾਇਆ ਹੋਇਆ ਹਰ ਇੱਕ ਦੋ ਮੁਸ਼ਕਿਲ। ਕਿਲਾ ਇੱਕ ਦੋ ਸੈਕਿੰਡ ਲਈ ਹੁੰਦਾ ਪਿੱਛੇ। ਸਾਰੇ ਪਾ ਕੇ ਦੇਖਦੇ ਨੇ ਹ ਸਭ ਮੈਂ ਕ ਮੈਂ ਕਹਿਣਾ। ਪੂਰੀ ਮੂਰਤੀ ਦਿਖਾਉਂਦੇ ਨੇ ਪਰ ਇੱਕ ਦੋ ਸੈਕਿੰਡ ਲਈ ਸਾਰੇ ਭਗਤਾਂ ਨੂੰ। ਤਾਂ ਕਿ ਭਗਵਾਨ ਜੀ ਮਤਲਬ ਥੋੜ੍ਹਾ ਹੋ ਕੇ ਮਤਲਬ ਕਿਸੇ ਨਾਲ ਨਾ ਤੁਰਨ।
ਫਿਰ ਤਾਂ ਵੀਡੀਓ ਵਾਡੀਓ ਵੀ ਨੀ ਮੇਰੇ ਖਿਆਲ।
ਨਹੀਂ ਵੀਡੀਓ ਵਗੈਰਾ ਵੀ ਕੋਈ ਨਹੀਂ ਬਣਾਉਣ ਦਿੰਦੇ। ਹਾਂ, ਮਤਲਬ ਇਹ ਚੀਜ਼ ਹੈ ਕਿ ਭਗਤਾਂ ਨੂੰ। ਕੀ ਕਹਿੰਦੇ ਨੇ ਉਹਨੂੰ ਆਪ ਭਗਤਾਂ ਨੂੰ ਨਾਰਾਜ਼ ਦੇਖ ਵੀ ਸਕਦੇ ਹੋ। ਤੇ ਜਦੋਂ ਉਹ ਬਣੇ ਸੀ ਨਾ ਹਾਂ। ਜਦੋਂ ਬੱਚਾ ਬਣੇ ਸੀ ਨਾ ਤਾਂ ਵੀ ਉਹਨਾਂ ਨੂੰ ਮਤਲਬ ਹੱਥ ਜੋੜ ਜੋੜ ਕੇ ਤੁਸੀਂ ਜੇ ਇਹਨਾਂ ਨਾਲ ਚੱਲ ਜਾਓਗੇ ਤੇ ਬਾ। ਟੀ ਵੀ ਤੇ ਭਗਤ ਤੁਹਾਡੇ ਨਾਰਾਜ ਹੋ ਜਾਣਗੇ। ਤੇ ਇਹ ਗੱਲਾਂ ਕਰ ਕਰਕੇ ਭਗਵਾਨ ਜੀ ਨੂੰ ਵਾਪਸ ਲੈ ਕੇ ਆਏ ਸੀ ਉੱਥੇ ਵਰਿੰਦਾਵਨ। ਬਾਕੀ ਜ਼ਰੂਰ ਚੱਕਰ ਲਗਿਆ ਆਪਾਂ ਜ਼ਰੂਰ ਹੋ ਕੇ ਆਵਾਂਗੇ।
ਜ਼ਰੂਰ ਬਈ ਮੈਂ ਤਾਂ ਪ੍ਰੇਮਾਨੰਦ ਜੀ ਮਹਾਂਰਾਜ ਨੂੰ ਵੇਖਣਾ ਇਕ ਵਾਰ। ਜ਼ਿੰਦਗੀ ਚ ਇੱਕ ਵਾਰੀ ਭਗਵਾਨ ਕਰੇ ਉਹਨਾਂ ਨੂੰ ਵੇਖਾ ਯਾਰ। ਇੱਕਵਾਰ ਜ਼ਿੰਦਗੀ ਚ ਹੋਏਗਾ ਉਹਨਾਂ ਨੂੰ ਵੇਖਣਾ ਯਾਰ। ਮੈਂ ਨਹੀਂ ਗਿਆ ਕਦੀ ਅੱਜ ਤੱਕ ਨਹੀਂ ਗਿਆ ਕਦੀ।
ਹੋ ਕੇ ਆਵਾਂਗੇ ਜ਼ਰੂਰ ਬਹੁਤ ਮਨ ਵੀ ਹੈ ਮੇਰਾ।
ਅੰਬਰਸ। ਪੰਜਾਬ ਗਿਆ, ਵੈਸ਼ਨੋ ਦੇਵੀ ਗਿਆ, ਮੈਂ ਅੰਮ੍ਰਿਤਸਰ ਚਲਾ ਗਿਆ ਛੇ ਵਾਰੀ, ਵੈਸ਼ਨੋ ਦੇਵੀ ਚਲਾ ਗਿਆ ਦੋ ਤਿੰਨ ਵਾਰੀ।
ਬਿਜੀ ਹੋ ਕੇ ਆਵਾਂਗੇ ਇੱਥੇ ਜੀ। ਮੱਥਾ ਮੁਥਾ ਟੇਕ ਆਵਾਂਗੇ ਹੋ ਸਕੇ ਪ੍ਰੇਮਾਨੰਦ ਜੀ ਨਾਲ ਵੀ ਮਿਲ ਕੇ ਆਵਾਂਗੇ।
ਹਾਂ ਬਸ ਦੂਰੋਂ ਦਰਸ਼ਨ ਹੋ ਜਾਣਾ ਇਨਾ ਕ ਬਹੁਤ ਹੈਗਾ।
ਜੀ ਜੀ।
ਬਹੁਤ ਹੈਗਾ ਐਨਾ ਕੋਲ, ਬਾਕੀ। ਜਾਂ
ਹਾਂਜੀ ਭਾਜੀ।
ਕੀ ਕੈਂਦਾ ਸੀ ਮੈਂ ਭੂੱਲ ਗਆ ਯਾਰ ਮੈਂ। ਬਾਕੀ ਮੇਰਾ ਪਤਾਂ ਕੀ ਕਰਦਾ ਹੋਲੀ, ਹੋਲੀ ਆਵੇ ਨਾ ਹੋਲੀ ਤੇ ਜਾਓ, ਓਥੇ ਖੇਲੋ ਹੋਲੀ ਮੈਂ ਤਾਂ ਕਿਆ ਮੈ ਕਹਿੰਦਾ ਐਨਾ ਕ ਸਵਾਦ ਆਉਂਦਾ ਨਾ ਬਾਈ। ਚਲੋ ਨਹੀਂ ਹੈ ਕਿ।
ਕੀ ਕੈ ਰੇ ਨਾਨਾ ਕਹਿੰਦੇ ਸੀ?
ਨਈ, ਨਈ, ਨਈ ਇੰਨਾ ਕ ਸਵਾਦ ਆਂਦਾ ਐ, ਮੈਂ ਕਹਿ ਰਿਹਾ ਹੋਲੀ ਖੇਲਨੀ ਏ ਤੇ ਵਰਿੰਦਾਵਨ ਜਾਓ, ਓਥੇ ਖੇਲੋ। ਹਾਂ।
ਬਿਲਕੁਲ ਬਿਲਕੁਲ।
ਹਾਂ।
ਕੋਈ ਨੀ ਦੇਖ ਇਸ ਵਾਰ ਤੇ। ਹੁਣ ਤੇ ਚਲੇਗੀ ਹੋਲੀ, ਏ ਨੈਕਸਟ ਈਅਰ ਦੇਖਾਂਗੇ ਜਰੂਰ।
ਬਾਕੀ ਐ ਹੈ ਕਿ ਵ੍ਰੀਂਦਾਵਨ ਨਾ, ਓਸ਼ ਟੈਮ ਤੇ ਵੈਸੇ ਵੀ ਆਪਾਂ ਜਾ ਨੀ ਸਕਦੇ ਬਹੋਤ ਰਸ਼ ਹੋਂਦਾ ਓਥੇ।
ਤੇ ਐਹੀ ਤੇ ਗੱਲ-ਬਾਤ ਹੈਗੀ ਏ, ਐਹੀ ਤੇ ਗੱਲ-ਬਾਤ ਹੈਗੀ ਏ।
ਗੱਲ-ਬਾਤ ਹੈਗੀ ਤੇ ਹੈ ਭਾਜੀ, ਪਰ ਓਥੇ ਨਾ ਪੈਰ ਰੱਖਨ ਦੀ ਵੀ ਜਗਾ ਨੀ ਮਿਲਦੀ ਜਦੋਂ ਓ ਹੋਂਦਾ ਨਾ ਰਸ਼ ਵਗੈਰਾ, ਐ ਗੱਲ ਏ।
ਲੱਠਮਾਰ ਹੋਲੀ ਹੁੰਦੀ, ਗੁਲਾਲ ਹੋਲੀ ਅਲੱ ਹੋਲੀ ਮੈਂ ਰੀਲ ਵੇਖ ਵੇਖਨਾ ਊ ਓਦੇ ਚ ਆਂਦੀ ਏ ਤੇ ਬੱਗਨ ਸ ਕਾਰਤੀ ਬੱਗਨ ਇਨ ਇਨ ਇਨਫਲੈਂਸਰ।
ਡੈਥ ਹੋਈ ਜੀਦੀ।
ਹਾਂ, ਜਿਨੂੰ ਗੋਲੀ ਮਾਰੀ ਸੀ ਤੋ ਓ, ਓ ਗਆ ਸੀ ਹੋਲੀ ਤੇ। ਓਦੀ ਲਾਸਟ ਹੋਲੀ ਨਾ, ਵ੍ਰੀਂਦਾਵਨ ਸੀ ਵੇਖ ਲੈ।
ਪਰ ਚਲੋ ਇਹ ਹੈ ਕੇ
ਮੈਂ ਵੇਖੇਆ ਰੀਲ ਚ, ਮੈਂ ਵੇਖੇਆ ਰੀਲ ਚ। ਹੋਲੀ-ਹਾਲੀ ਦੀ ਪਾਈਸੀ ਸਟੋਰੀ ਓਨੇ ਓਨਾਂ ਨੇ। ਰ, ਰਲ ਕੇ ਮਤਲਬ ਸਾਰੇ ਰਾਤ ਓਸ ਓਥੇ ਗਏ ਸੀ, ਮਤਲਬ ਵੇਖ ਕੇ ਚੰਗਾ ਲੱਗੇਆ ਮਕੇਆ ਯਾਰ ਚਲੋ ਵਦੀਆ।
ਜਦੋ ਆਪਾਂ ਵੀ ਵੇਖਾਂਗੇ ਲ ਲੱਗੇਆ ਕੀ ਮੌਕਾ ਰੱਬ ਦੇਵੇ ਜਦੋ ਜਾਵਾਂਗੇ। ਹੋਰ ਦਸੋ ਤਾਜੀ, ਰੋਟੀ-ਰੂਟੀ ਖਾਲੀ ਏ?
ਰੋਟੀ ਖਾ ਲੀਤੀ ਜੀ ਇੱਕ, ਇੱਕ ਵਜੇ ਖਾਦੀ ਐ ਅੱਗੇ-ਪਿੱਛੇ ਖਾਨੇ ਤਿੰਨ-ਚਾਰ ਵਜੇ। ਆਜ ਜਲਦੀ ਖਾ
ਹੁਣ ਤੇ ਸਾੜੇ ਪੰਜ-ਛੇ ਵਜ ਗਏ ਨੇ।
ਹਾਂਜੀ।
ਮੈਂ ਕਿਆ ਹੁਨ ਤੇ ਸਾਡੇ ਪੰਜ-ਛੇ ਵੱਜ ਗਏ ਨੇ।
ਹਾ ਬਸ ਹੁਨ। ਜਾਵਾਂਗਾ ਜਰਾ ਪਾਰਕ, ਪੂਕ ਚ ਹੋ ਆਵਾਂ ਮਾਰਾ ਗਾ ਚੱਕਰ ਮੰਨ ਜਾ ਨੀ ਲੱਗਦਾ ਨਾ ਅੱਜ। ਕੰਮ ਤੇ ਵੀ ਨੀ ਗੇਆ ਅੱਜ।
ਵੇਖਾਂਗੇ ਜਾਂਵਾਂਗਾ ਕਾਮ-ਕੁੱਮ ਤੇ।
ਤਬੀਅਤ ਵਗੈਰਾ ਠੀਕ ਐ ਭਾਜੀ, ਮੈ ਕਿਆ ਤਬੀਅਤ ਵਗੈਰਾ ਠੀਕ ਏ ਭਾਜੀ?
ਹਾਂ, ਬਸ ਮਾੜਾ ਜਾ ਗਲਾ ਬੈਠੇਆ।
ਮੈਂ ਕਿਆ ਦੀ ਗੋਲੀ ਲੋ ਹੋ ਜੇਗਾ ਠੀਕ।
ਲਿੱਤੀ ਤੇ ਹੇਗੀ ਦਵਾਈ, ਲੀਵਰ ਦਾ ਬੜਾ ਦਿੱਕਤ ਹੈਗੀ ਏ ਜਾਵਾਂ ਉਦੇ ਕੋਲ ਕਹਾਂਗਾ ਮੈਂ ਕਿਹਾ ਜਿਹੜ ਲਵਰ ਮੈਂ ਕਿਹਾ ਜਿਹੜੀ ਲੀਵਰ ਦੀ ਦਵਾਈ ਦਿੱਤੀ ਸੀ ਨਾ ਉਹ ਕ ਕੇ ਕੀ ਕਹਿੰਦੇ ਨੇ ਉਹ ਹੋਰ ਲੈਣੀ ਹੈ ਫਿਰ ਯ ਅਲਟਰਾਸਾਊਂਡ ਕਰਾ ਉਹ ਮਤਲਬ ਖੂਨ ਟਚ ਕਰ ਕੇ ਲਵਾਂ ਦੂਜੀ ਦਵਾਈ ਖੁਰਾਕ
ਫੈਟੀ ਲੀਵਰ ਐ ਤੁਆਨੂੰ
ਫੈਟੀ ਲਿਵਰ।
ਹਾਂਜੀ, ਫੈਟੀ ਲੀਵਰ
ਐ ਲੀਵਰ ਚ ਏਹੀ ਦਿਕਤਾਂ ਆਂਦੀਆ ਨੇ ਮੇਨ
ਅਰੇ ਫਾਸਟ ਫੂਡ ਨਾਈ ਆਰਾਮ ਕੀਤਾ ਨਾ ਖਾਓ, ਮੈਂ ਬੜਾ ਖਾਧੇ ਨੇ ਯਾਰ
ਦਿ ਇਹਦੇ ਬਿਨਾਂ, ਇਹਦੇ ਬਿਨਾ ਹੈ ਗੁਜ਼ਾਰਾ ਵੀ ਨੀ ਐ ਪਰ ਉਹੀ ਚੱਕਰ ਐ ਨਾ ਛੱਡਣਾ ਤੇ ਪੈਣਾ
ਬਸ ਹੁਨ ਤੇ ਛੱਡਦਾ ਟ ਮੈਂ ਛੱਡਦਾ ਬਸ ਹੁਣ ਵੈਸੇ ਤਾਂ ਮੈਨੂੰ ਹੋ ਗਿਆ ਹਫ਼ਤਾ ਤੋਂ ਹਫ਼ਤਾ ਮੈਂ ਨ ਖਾਦਾ ਹੁਣ ਦਵਾਈ ਮੈਂ ਸਾਰੀ ਖ਼ਤਮ ਕਰਦੀ ਲੀਵਰ ਦੀ ਲੈਣ ਜਾਵਾਂਗਾ ਦੂਸ ਦੂਸਰਾ ਪੱਤਾ ਦੂਜਾ ਪੱਤਾ ਲੈਣ ਜਾਵਾਂ ਉਹਦੇ ਪੁੱਛੋਂ ਦੂਜਾ ਪੱਤਾ ਖੂਨ ਟੈਸਟ ਕਰਾਨੇ ਕੇ ਬਾਅਦ ਲਵਾਂ ਕੇ ਹੁਨ ਲੈਲਾ
ਇੱਕ ਵਾਰੀ ਦੁਕਾਨ ਲ
ਅ ਦੂਜੀ ਲੈਬ ਤੋਂ ਕਰਾਵਾਂਗਾ ਟੈਸਟ ਦੂਜੀ ਲੈਬ ਤੋਂ ਕਰਾਵਾਂਗਾ ਟੈਸਟ
ਹਾਂ ਇੱਕ ਵਾਰ ਦੂਜੀ ਦੁਕਾਰ ਨਾ ਪਤਾ ਲੱਗ ਜਾਏਗਾ ਕਿ ਮਤਲਬ ਸਪੋਰਟਾਂ ਵਗੈਰਾ ਚ ਕੀ ਫ਼ਰਕ ਆਉਂਦਾ
ਹੋਰ ਜੀ ਵਾਰ ਚੈੱਕ ਚੁੱਕ ਕਰਾ ਲਓ ਇੱਕ ਵਾਰ ਦੋ ਲਓ ਦਵਾਈ ਕਿਉਂਕਿ ਦਿੱਕਤ ਜਲਦੀ ਠੀਕ ਖਤਮ ਹੋਏ ਉਹੀ ਸਹੀ ਹੈ ਨਾ
ਹਮ
ਪਾਜੀ ਮੈਂ ਨਾ ਕਰਦਾ ਤੁਹਾਨੂੰ ਫੇਰ
ਹਾਂ ਕੋਈ ਨਹੀਂ ਫਿਰ ਬਿਜ਼ੀ ਹੈਗਾ ਤੋਂ ਫਿਰ ਰਾਤ ਨੂੰ ਕਰ ਲੈਣਾ ਕੋਲ